ਹੈਲੋ।
ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਵੀਰੇ।
ਸਤਿ ਸ਼੍ਰੀ ਅਕਾਲ ਜੀ।
ਕਿਵੇਂ ਓ।
ਵਧੀਆ- ਵਧੀਆ ਭੈਣੇਂ ਤੁਹੀਂ ਦੱਸੋ ਠੀਕ ਠਾਕ।
ਹਾਂਜੀ, ਬਸ ਠੀਕ ਵੀਰੇ ਕੀ ਕਰਦੇ ਸੀਗੇ।
ਵਧੀਆ- ਵਧੀਆ ਬਹ ਮੈਂ ਇੱਥੇ ਸੀਗਾ ਘਰ। ਹਾਂਜੀ-ਹਾਂਜੀ ਬੱਚਿਆਂ ਨਾਲ ਥੋੜਾਂ ਦੱਸਦਾ ਸੀਗਾ ਮੈਂ ਗੱਲਾਂ।
ਹਾਂਜੀ।
ਕੀ ਮਾਇਆ ਮਸ ਮਾਇਆ ਬਾਰੇ ਮਨੀ ਬਾਰੇ।
ਹਾਂਜੀ- ਹਾਂਜੀ।
ਵੀ ਜਦੋਂ ਦਿੰਨੇ ਹੁੰਨੇ ਆ ਤੇ ਰੱਖ ਲਿਆ ਕਰੋ ਕੇ ਨਈ ਸਾਂਭ ਕੇ, ਇਹਨਾਂ ਨੂੰ ਲਿਆ ਦਿੱਤਾ ਨਾ ਮੈਂ ਉਹ ਇੱਕ ਗੋਲਕ ਜਾ ਲਿਆ ਕੇ ਦਿੱਤਾ ਵਾ ਹਾਂਜੀ, ਮੈਂ ਕਿਹਾ ਬੱਚੇ ਵੀ ਚਲੋਂ ਆਂਵਦਾ ਆਦਤ ਪਊਗੀ ਹੋਰ ਨੀ ਆਹੋ, ਹਨਾ ਜੀ ਹਾਂਜੀ- ਹਾਂਜੀ ਦੇਖੋ। ਵੀ ਜੇ ਹੌਲੀ-ਹੌਲੀ ਥੋੜੇ-ਥੋੜੇ ਰਖਾਂਗੇ ਕਿ ਨਈ
ਸਹੀ ਗੱਲ ਐ ਵੀਰੇ ਇਹ ਤਾਂ ਬਹੁਤ ਜ਼ਰੂਰੀ ਆ ਅੱਜ ਆਪਣਿਆਂ ਨੂੰ।
ਹਾਂਜੀ-ਹਾਂਜੀ।
ਆਪਾਂ ਦੇਖਲੋ ਬੀਰੇ ਜਦੋਂ ਛੋਟੇ ਹੁੰਦੇ ਸੀ, ਸਾਨੂੰ ਸਾਡੇ ਮਾਂ ਪਿਓ, ਦਾਦਾ-ਦਾਦੀ ਪੈਸੇ ਦਿੰਦੇ ਸੀ ਯਾਦ ਐ ਨਾ। ਸਾਨੂੰ ਕੋਇਨ ਜੇਹੇ ਦੇ ਦੇਣੇ ਚਿਲਰ ਦੇ ਦੇਣੀ, ਅਸੀਂ ਕਿੱਥੇ ਜਾ ਕੇ ਪੈਲਾਂ ਗੋਲਕ ਚ ਪਾਣੀ ਓਦੇ ਮਗਰੋਂ ਫੇਰ ਉੱਤੇ ਕਿੱਥੇ ਹਾਂ ਕੋਲਫੀ ਨੂੰ ਖਾਲੋ, ਕੋਲਫੀ ਨੀ ਖਾਂਦੇ ਸੀ ਅਸੀ ਵੀਰੇ। ਪੈਸੇ ਰੱਖ ਲੈਣੇ ਸੰਭਾਲ ਕੇ।
ਗੱਲ ਸਈ ਐ, ਨਈਂ-ਨਈਂ ਵਧੀਆ ਦੇਖੋ, ਸੇਵਿੰਗ ਥੋੜ੍ਹੀ ਬੋਤ ਹਰੇਕ ਨੂੰ ਕਰਨੀ ਚਾਈਦੀ ਐ।
ਏ ਤਾਂ ਗੱਲ ਸਈ ਐ ਵੀਰੇ, ਕੰਮ ਆਪਾਂ ਕਰਦੇ ਆਂ, ਹਨਾ ਇਨਾ
ਹਾਂਜੀ-ਹਾਂਜੀ। ਕਿਉਂਕਿ ਦੇਖੋ ਜ਼ਿੰਦਗੀ ਅੱਜ-ਕੱਲ ਹਰੇਕ ਦੀ ਰਫਤਾਰ ਆਲੀ ਆ। ਹਨਾ ਜੀ ਦੇਖੋ, ਖਰਚੇ ਜਾਦੇ ਆ ਮੈਂਗਾਈ ਜਾਦਾ ਹੋਈ ਪਈ ਐ।
ਹਾਂਜੀ।
ਬਾਕੀ ਅੱਜ-ਕੱਲ ਰੱਬ ਨਾ ਕਰੇ ਕਈ ਵਾਰੀ ਕੋਈ ਐਮਰਜੈਂਸੀ ਵੀ ਏਹੋ ਜਿ ਪੈ ਜਾਂਦੀ ਬੰਦੇ ਨੂੰ, ਪੈਸੇ ਕੋਲ ਨਾ ਹੋਣ ਹਨਾ।
ਬੇਲਕੁਲ।
ਅਗਰ ਸੇਵਿੰਗ ਕੀਤੀ ਹੋਊਗੀ, ਤਾਂ ਚਲੋ ਕੰਮ ਆ ਜਾਂਦੀਏ।
ਨਾਲੇ ਐਵੇਂ ਨਾ ਵੀਰੇ ਸਾਡੀ ਸੇਵਿੰਗ ਸਾਡੇ ਪੈਸੇ ਜੇੜੇ ਆਪ ਅਸੀਂ ਜਮ੍ਹਾਂ ਕੀਤੇ ਹੁੰਦੇ ਆ। ਅਸੀ ਓ ਵਾਪਰ ਸਕਦੇ ਆਂ, ਕਿਸੇ ਤੋਂ ਮੰਗਣ ਦੀ ਲੋੜ ਨੀਂ ਪੈਂਦੀ। ਨਾਲੇ ਏਕਦਮ ਸਾਨੂੰ ਜਰੂਰਤ ਹੋਵੇ ਨਾ ਵੀਰੇ ਦੇਖੋ, ਅਹ ਓਸ ਟਾਈਮ ਸਾਨੂੰ ਕੋਈ ਨੇੜੇ ਨੀਂ ਖੜਾ ਹੁੰਦਾ, ਫੇਰ ਓਸ ਟਾਈਮ।
ਉਸ ਟਾਈਮ ਸਾਡੇ ਨਾ ਨੇੜੇ ਕੋਈ ਖੜਾ ਹੁੰਦਾ, ਨਾ ਸੋਨੂੰ ਸਾਨੂੰ ਕੋਈ ਹੈਲਪ ਹੈਲਪ ਕਰਦਾ ਵੀਰੇ।
ਹਾਂਜੀ-ਹਾਂਜੀ।
ਹੁਣ ਜਿਵੇਂ ਆਪਾਂ ਨੌਕਰੀ ਕਰਦੇ ਆਂ ਜਾਂ ਕੁਛ ਕੰਮ ਕਰਦੇ ਆਂ ਮਤਲਬ ਵੀ ਅਪਨਾ ਖੁੱਦ ਦਾ ਬਿਜਨਸ ਜਾਂ ਨੌਕਰੀ ਕਰਦੇ ਆ, ਮੇਰਾ ਤਾਂ ਐਵੇਂ ਖਿਆਲ ਐ ਵੀਰੇ ਜੇ ਸਾਨੂੰ ਕਿੱਥੇ ਜਾ ਕੇ ਜੇ ਸਮਝ ਲਓ, ਵੀਹ ਹਜਾਰ ਮੀਨਾ ਮਿਲਦਾ। ਸਮਝ ਲੋੋ, ਸਾਡਾ ਸਾਰਾ ਖਾਣ-ਪੀਣ ਛੱਡ ਕੇ ਮੇਰਾ ਤਾਂ ਐਵੇਂ ਖਿਆਲ ਆ ਜਾਦਾ ਨਾ ਨਾ ਵੀਰੇ ਪੰਜ ਹਜਾਰ ਰਪਏ ਸਾਨੂੰ ਮੀਨਾ ਸਾਡਾ ਅੱਡ ਕੱਢ ਕੇ ਰੱਖਣਾ ਚਾਈਦੈ।
ਬੇਲਕੁਲ-ਬੇਲਕੁਲ ਜੀ।
ਦੱਸ ਮੀਨੇਆਂ 'ਚ ਸਾਡੇ ਪੰਜਾਹ ਹਜਾਰ ਕਿੱਥੇ ਨੀ ਜਾਣਗੇ।
ਕਿੱਥੇ ਨੀ ਜਾਣਗੇ ਬੇਲਕੁਲ-ਬੇਲਕੁਲ।
ਅਸੀ ਖੁਦ ਵੀਰੇ ਅਪਨੀ ਮਨੀ ਖੁਦ ਸੇਵ ਕਰਕੇ ਰੱਖਣੀ ਚਾਈਦੀ ਏ, ਚਾਹੇ ਤੁਸੀਂ ਬੈਂਕਾਂ ਚ ਰੱਖ ਰੱਖਲੋ ਚਾਹੇ ਛੋਟੇ ਬੱਚਿਆਂ ਆਗੂੰ ਸਾਡੀਆਂ ਵੀ ਬੜੀਆਂ ਗੋਲਕਾਂ ਰੱਖ ਲੋ।
ਹਾਂਜੀ-ਹਾਂਜੀ, ਹਾਂਜੀ, ਬਿਲਕੁਲ-ਬਿਲਕੁਲ।
ਕਦੇ ਵੀ ਕੰਮ ਆਉਂਦੇ ਨੇ ਵੀਰੇ ਏ ਪੈਸੇ।
ਕੰਮ ਆ ਸਕਦੇ ਜੀ ਏ ਤਾਂ ਦੇਖੋ, ਮਾੜੀ ਚੀਜ ਨੀ ਜੀ। ਕਦੇ ਨਾ ਕਦੇ ਅਪਨੇ ਕੰਮ ਈਂ ਆਉਣਗੇ।
ਏ ਤਾਂ ਗੱਲ ਸਈ ਆ ਵੀਰੇ ਨਾਲੇ ਦੇਖੋ, ਬੇ ਜਦੋਂ ਬੇੜਾ ਆਂਦਾ ਪਤਾ ਨੀਂ ਲਗਦਾ ਨਾ ਕੇੜਾ ਟਾਈਮ ਕਿਵੇਂ ਆਂਦਾ। ਕਦੋਂ ਕੀ ਏਕ ਦੱਮ ਲੋੜ ਪੈਜੇ। ਜਿਵੇਂ ਰੱਬ ਨਾ ਕਰੇ ਸਾਰੇਆਂ ਨੂੰ ਵੈਸੇ ਸੱਚੇ ਪਾਤਸ਼ਾਹ ਤੰਦਰੁਸਤ ਹੀ ਰੱਖਣ। ਪਰ ਪੈਸਾ ਜਰੂਰੀ ਐ ਵੀਰੇ, ਅੱਜ ਦੀ ਅਹ ਜਿਵੇਂ ਅੱਜ ਦਾ ਇਹੇ ਜੁੱਗ ਆਯਾ ਅਪਨੇ ਕੋਲ, ਆਪਾਂ ਇਸ ਯੁੱਗ ਵਿੱਚ ਆਏ ਆਂ, ਹਨਾ ਤੇ ਇਸ ਚੀਜ ਵਿੱਚ ਆਪਣੇ ਨੂੰ ਬਹੋਤ ਪੈਸਾ ਜਮਾ ਕਰਕੇ ਰੱਖਣਾ ਚਾਈਦੈ ਕਮਾਈ ਅੱਛੀ ਕਰਕੇ ਰੱਖਣੀ ਚਾਈਦੀ ਆ, ਫਾਲਤੂ ਖਰਚਾ ਨੀਂ ਕਰਨਾ ਚਾਈਦੈ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਬਿਲਕੁ
ਵੀਰ ਜੀ ਹੁਣ ਦੇਖਲੋ ਤੁਸੀ ਜਦੋਂ, ਹੁਣ ਕਿੰਨਾ
ਹਾਂਜੀ।
ਹਾ, ਹੁਣ ਕਿੰਨਾ ਸੋਹਣਾ ਵੀਰ ਜੀ, ਤੁਦੋਂ ਦੇਖੋ ਘੱਟ ਸੀਗਾ ਚਲੋ ਤੀਹ-ਪੈਂਤੀ ਹਜ਼ਾਰ ਤੋਲਾ, ਫੇਰ ਕਿੱਥੇ ਪੰਜਾਹ ਹਜ਼ਾਰ ਤੋਲਾ। ਵੀਰ ਜੀ ਅੱਜ ਦਾ ਸੋਨਾ ਤੁਸੀਂ ਦੇਖਲੋ, ਡੇਢ, ਡੇਢ ਲੱਖ ਤੋਂ ਉੱਤੇ ਚਲੇ ਗਿਆ।
ਬਿਲਕੁਲ ਜੀ, ਬਿਲਕੁਲ, ਬਹੁਤ-ਬਹੁਤ ਹਰੇਕ ਚੀਜ਼ ਮਹਿੰਗਾਈ ਹੋਈ ਜਾਂਦੀ, ਹਰੇਕ ਚੀਜ਼ ਮਹਿੰਗੀ ਹੋਈ
ਮਹਿੰਗੀ ਹੋਈ ਜਾਂ ਵਧੀਆ, ਏ ਚੀਜ਼ਾਂ ਸੰਭਾਲਕੇ ਰੱਖਣੀਆਂ ਤਾਂ ਜ਼ਰੂਰੀ ਨੇ, ਹਾਂ।
ਵੀ ਇਸ ਕਰਕੇ ਤਾਂਹੀ ਐ ਨਾ, ਵੀ ਜੇ ਅਗਰ ਆਪਾਂ ਸੇਵਿੰਗ ਕਰਾਂਗੇ। ਤਾਂ ਰੱਬ ਨਾ ਕਰੇ ਕਦੇ ਨਾ ਕਦੇ ਆਪਾਂ ਨੂੰ ਜ਼ਰੂਰਤ ਪੈ ਜਾਂਦੀ ਐ, ਤੇ ਚਲੋ ਖਰਚੇ ਵੀ ਆਪਾ ਥੋੜੇ ਹਿਸਾਬ ਸਿਰ ਨਾਲ ਕਰੀਏ ਨਾ ਤੇ ਜਿੰਦਗੀ ਅਸਾਨ ਰਹਿੰਦੀ ਆ।
ਹਾਂ, ਇਹ ਤਾਂ ਗੱਲ ਸਹੀ ਆ ਵੀਰੇ, ਇਹ ਤਾਂ ਗੱਲ ਸਹੀ ਆ, ਹੁਣ ਅ ਬਬ ਜਦੋਂ, ਵਿਆਹ ਤੋਂ ਪਹਿਲਾਂ, ਜਦੋਂ ਵਿਆਹ ਤੋਂ ਪਹਿਲਾਂ ਅਸੀ ਨੌਕਰੀਆਂ ਕਰਦੇ ਸੀ, ਯਾ ਕੋਈ ਕੰਮ ਕਰਦੇ ਸੀਗੇ, ਤਦੋਂ ਅਸੀਂ ਪਤਾ ਕੀ ਕਰਦੇ ਸੀਗੇ ਸਾਨੂੰ ਕੋਈ ਲੋੜ ਪੈਂਦੀ ਸੀ, ਅਸੀਂ ਖਰਚਾ ਕਰ ਲੀਂਦੇ ਸੀ, ਸਾਡੀ ਜਿਹੜੀ ਵੀ ਸੈਲਰੀ ਮਿਲਦੀ ਸੀ, ਪਗਾਰ ਮਲਦੀ ਸੀ ਖਰਚ ਕਰਦੇ ਸੀ, ਹੁਣ ਜਦੋਂ ਦਾ ਵਿਆਹ ਹੋਇਆ ਤਦੋਂ ਪਤਾ ਲੱਗਣ ਲੱਗ ਗਿਆ ਵੀ ਕਬੀਲਦਾਰੀ ਕੀ ਚੀਜ਼ ਹੁੰਦੀ ਆ।
ਬਿਲਕੁਲ ਜੀ, ਬਿਲਕੁਲ, ਸਹੀ ਗੱਲ ਆ।
ਫੇਰ, ਫ਼ੇਰ ਆਪਾਂ ਪੈਸੇ ਬਚਾਣ ਲੱਗ ਗਏ ਵੀ ਨਾ ਹੁਣ ਸਾਡਾ ਵਿਆਹ ਹੋਇਆ ਆ ਤੁਹਾਨੂੰ ਹੁਣ ਏ ਪੈਸੇ ਜਮ੍ਹਾਂ ਕਰਨੇ ਨੇ।
ਹਾਂਜੀ, ਅਗੇ, ਅੱਗੇ ਫਿਰ ਬੇਬੇ-ਬਾਪੂ ਤੋਂ ਲੈ ਲੈਂਦੇ ਉਦੋਂ ਪਤਾ ਨੀ ਸੀ ਕਿੱਧਰ ਦੀ ਆਉਂਦੇ ਨੇ, ਹਾਂਜੀ।
ਸਾਡੇ ਤਾਂ ਬੇਬੇ-ਬਾਪੂਆਂ ਦੇ ਹੱਥਾਂ'ਚ ਬਹੁਤ ਬਰਕਤਾਂ ਸੀ, ਤੁਸੀਂ ਜੋ ਮਰਜ਼ੀ ਕਹਿਦੋ। ਬਹੁਤ ਬਰਕਤਾਂ ਸੀ, ਉਹਨਾਂ ਨੇ ਕਮਾਈ ਵੀ ਬਹੁਤ ਕੀ ਤੀਆ, ਤੇ ਉਹਨਾਂ ਦੇ ਹੱਥਾਂ ਵਿੱਚ ਅ ਬਰਕਤਾਂ ਤਾਂ ਸੀ ਵੀ ਕਿਉਂਕਿ ਵੀਰ ਜੀ ਉਹਨਾਂ ਨੇ ਆਪਣੇ ਵਾਸਤੇ ਕੁੱਛ ਖਰਚ ਨੀ ਕੀਤਾ, ਜੋ ਵੀ ਖਰਚ ਕੀਤਾ ਸਾਡੇ ਵਾਸਤੇ ਖਰਚ ਕੀਤਾ ਉਹਨਾਂ ਨੇ।
ਹਾਂਜੀ-ਹਾਂਜੀ, ਬਾਕੀ ਉਹ ਸ਼ੇਵਿੰਗ ਕਰਦੇ ਰਹੇ ਆ ਨਾ।
ਹਾਂਜੀ, ਬਹੁਤ
ਕਿਉਂਕਿ ਉਹ, ਹਾਂਜੀ-ਹਾਂਜੀ, ਉਹਨਾਂ ਨੂੰ ਪਤਾ ਸੀ ਇਹ ਚੀਜ਼
ਹਾਂਜੀ।
ਉਹਨਾਂ ਨੇ ਕਦੇ ਜੀ ਬਿਰਜੀ ਹੁਣ ਆਪਣੇ, ਆਪਾਂ ਆਪਣਾ ਟਾਇਮ ਐਵੇਂ ਆਇਆ, ਵੀ ਸਾਨੂੰ ਹੁਣ ਚੀਜ਼ਾਂ ਵਧੀਆ-ਵਧੀਆ ਲੱਗਦੀਆਂ ਨੇ‌। ਵੀਰ ਜੀ ਇਹਨਾਂ ਦੇ ਟਾਈਮ ਐਵੇਂ ਨਹੀਂ ਸੀ, ਇਹਨਾਂ ਦੇ ਟਾਈਮ ਵੀ ਬਹੁਤ ਵਧੀਆ ਚੀਜ਼ਾਂ ਸੀ, ਪਰ ਮੈਂ ਥੋਨੂੰ ਕਹਿੰਨੀ ਆ ਨਾ ਵੀਰ ਜੀ ਇਹਨਾਂ ਨੇ ਕਦੇ ਆਪਣੇ ਵਾਸਤੇ, ਚੀਜ਼ ਨਹੀਂ ਖਰਚ ਕੀਤੀ। ਆਪਾਂ ਕਹਿੰਦੇ ਸੀ ਹਾਏ, ਇਹ ਤਾਂ ਬਹੁਤ ਚਿੰਗੂਸ ਫੜਲੋ, ਕੰਜੂਸ ਫੜਲੋ ਕੁੱਛ ਇਹ ਇੱਕ ਭਾਸ਼ਾ ਬੋਲਦੇ ਨੇ, ਪਰ ਇਹ ਲੋਕੀ ਹਾਂਜੀ, ਪਰ ਇਹ ਬਹੁਤ ਬਰਕਤਾਂ ਵਾਲੇ ਸੀ, ਸਾਡੇ ਮਾ ਪਿਓ, ਫੜਲੋ, ਸਾਡੇ ਦਾਦਾ-ਦਾਦੀ ਫੜਲੋ, ਬਹੁਤ ਬਰਕਤਾਂ ਨਾਲ‌‌।
ਘਰ-ਬਾਰ ਵੀ ਤਾਂ ਈ ਸਾਰਾ ਕੁਛ ਉਹਨਾਂ ਨੇ ਬਣਾਤਾ‌। ਹੈਨਾ ਜੀ, ਅੱਜ-ਕੱਲ ਤਾਂ ਮੈਂ ਕਹਿੰਨਾ, ਅੱਜ-ਕੱਲ ਬੰਦੇ ਤੋਂ ਘਰ ਪਾਣਾ ਬਹੁਤ ਔਖਾ ਸੀ। ਅੱਜ ਦੀ ਡੇਟ 'ਚ ਕਿਉਂਕਿ ਲੋਕ ਦਿਖਾਵੇ ਦੇ ਪਿ ਪਿੱਛੇ ਪਏ ਆ ਵੀ ਅ ਵੀ ਅਹੀ ਦਿਖਾਈਏ ਲੋਕਾਂ ਨੂੰ ਬੀ ਅਹੀ ਅੱਜ ਆ ਕੀਤਾ। ਅਸੀਂ ਅੱਜ ਹਾਂਜੀ-ਹਾਂਜੀ, ਅਸੀਂ ਅੱਜ ਐਂ ਬਰਡੇ ਮਨਾਇਆ। ਰਿਸ਼ਤੇਦਾਰ ਨੂੰ ਦਿਖਾਈਏ ਸੀ ਵੀ ਅਹੀ ਬਰਡੇ ਐਨੇ ਪੈਹੇ ਲਾਏ, ਅਹੀ ਬਰਡੇ ਐ ਮਨਾਇਆ ਵਾ। ਮੈ ਓ ਚੀਜ ਤੋ ਬੜਾ ਮੈ ਗੁਰੇਜ ਕਰਦਾ ਮੈ ਅੱਜ ਵਾਈਫ ਨੂੰ ਕਹਿ ਦਿੰਨਾ, ਵੀ ਏ ਬਡੇ-ਬੁਡੇ ਬੱਚਿਆ ਦੇ ਕੰਮ ਹੁੰਦੇ ਆ ਵੀ। ਵੀ ਆ ਬ, ਬਾਹਲੇ ਵੱਡੇ ਅਮੀਰਾ ਦੇ ਚੋਚ ਹੁੰਦੇ ਆ।
ਏ ਤਾ ਗੱਲ ਸਈ ਆ!
ਹਨਾ ਜੀ, ਕੋਈ ਠੀਕ ਆ ਚੀਜ ਲਿਆਓ, ਕੋਈ ਖਾਣ ਨੂੰ ਉਨਾ ਕੁ ਕਰੋ ਖਰਚਾ, ਪਰ ਬਾਲਾ ਵੀ ਐਵੇਂ ਖਰਚਾ ਕਰਕੇ ਕੀ ਫੈਦਾ, ਨਾ? ਦੱਸ ਬੰਦੇ ਕੱਠੇ ਕਰ ਲਏ, ਚਲੋ ਜੀ, ਓ ਕੋਈ ਫੈਦਾ ਥੋੜ੍ਹੀ!
ਹਾਂ, ਏ ਤਾਂ ਗੱਲ ਸਹੀ ਆ ਘਰੇ ਆਪਾ ਆਪਣੀ ਸੋਹਣੀ ਅ ਵਧੀਆ ਚੀਜ ਲਿਆਓ, ਫੈਮਲੀ ਬੈਠ ਕੇ ਸਾਰੇ ਮਿਲ-ਜੁਲ ਕੇ ਖਾਓ। ਵੀ ਏ ਤਾ ਗੱਲ ਸਹੀ ਆ।
ਹਾਜੀ।
ਏ ਤਾਂ ਇੰਨੇ ਕਮਲੇ ਹੋ ਗਏ ਨਾ, ਵੀਰ ਜੀ, ਏ ਦੂਜਿਆ ਨੂੰ ਦਖਾਣ ਵਾਸਤੇ ਤੇ ਇਹਨਾਂ ਦੇ ਦਿਲ 'ਚ ਏ ਆ ਵੀ ਸਾਹਮਣੇ ਆਲਾ ਵੀ ਮੱਚੂਗਾ, ਪਰ ਗੱਲ ਓ ਨੀ ਹੁੰਦੀ! ਵੀ ਕਮਲੇ ਇੰਨੇ ਨੇ, ਏ ਦੂਜਿਆ ਨੂੰ ਦਿਖਾਣ ਆਸਤੇ ਆਪ ਈ ਮੱਚੀ ਜਾਂਦੇ ਨੇ, ਤੇ ਆਪ ਈ ਆਪਣਾ ਪੈਸਾ ਖਰਾਬ ਕਰੀ ਜਾਂਦੇ ਨੇ।
ਕਰੀ ਜਾਂਦੇ ਨੇ! ਏ ਨੀ ਸੋਚਦੇ ਵੀ ਸਾਡਾ ਪੈਸਾ ਖਰਾਬ ਹੁੰਦਾ, ਅਗਲੇ ਨੂੰ ਮਚਾ ਕੇ ਆਪਾ ਕੀ ਲੈਣਾ? ਹਨਾ, ਏ ਓਹੀ ਗੱਲ, ਅਗਲੇ ਨੂੰ ਮਚਾਉਣ ਦਾ ਕੀ ਅਗਲੇ ਨੂੰ ਛੇ ਹਾਜੀ! ਸੈਵਿੰਗ ਕਰਕੇ, ਪੈਸਾ ਜੋੜ ਕੇ ਕੋਈ ਚੀਜ ਲਿਆ ਕੇ ਖਾਓ, ਫੇਰ ਅਗਲਾ ਮੱਚੂ
ਬਿਲਕੁਲ ਸਹੀ ਗੱਲ ਆ!
ਹਨਾ ਜੀ, ਮੈ ਤਾਂ ਏ ਮੇਰੀ ਏ ਸੋਚਣੀ ਆ।
ਹਾਂ ਨਈ ਤੁਹਾਡੀ ਸੋਚਣੀ ਸਈ ਆ, ਵੀਰ ਜੀ, ਗੱਲ ਤਾਂ ਤੁਹਾਡੀ ਬਿਲਕੁਲ ਸਹੀ ਆ, ਇਹ ਤਾ ਗੱਲ ਵ ਇਕਦਮ ਸਈ ਆ! ਉਹੀਓ, ਵੀ ਹੁਣ ਅਸੀਂ ਵੀ ਵੀਰ ਜੀ ਘਰੇ ਐਵੇਂ ਈ ਕਰਦੇ ਆਂ ਹੁਣ ਬਸ ਵੀ ਹੋ ਗਿਆ, ਨਵਾ-ਨਵਾ ਥੋਡਾ ਜਦੋਂ ਵਿਆਹ ਹੋਇਆ ਨਵਾ-ਨਵਾ।
ਨਹੀ, ਓ ਹੁੰਦਾ ਵਾ ਹਾਂਜੀ, ਬਿਲਕੁਲ ਹੁੰਦਾ ਵਾ! ਹੁੰਦਾ, ਹੁੰਦਾ, ਸਹੀ ਗੱਲ ਆ, ਨਵਾਂ-ਨਵਾਂ।
ਪਹਿਲੀ, ਪਹਿਲੀ ਐਨੀਵਰਸਰੀ ਹੋ ਗਈ, ਚਲੋ ਓ ਕਰ ਲਿਆ! ਓਦੇ ਬਾਦ, ਵੀਰ ਜੀ, ਮੈਂ ਤੁਹਾਨੂੰ ਝੂਠ ਨੀ ਕਹੂੰਗੀ ਅ ਅਸ ਅਸੀਂ ਜਾਦਾ ਕੇਕ ਕੱਟਣਾ ਪਸੰਦ ਨੀ ਕਰਦੇ, ਮਤਲਬ ਅਸੀ ਦੋਨੋ ਤੇ ਅਸੀ ਕੀ ਕਰਦੇ ਆ ਵੀਰ ਜੀ ਘਰੇ ਨਾ ਹਾਂ, ਬੱਚਿਆ ਵਾਸਤੇ ਕਰ ਲੈਨੇ ਆ।
ਹਾਜੀ।
ਹਾਂਜੀ, ਬੱਚਿਆ ਵਾਸਤੇ, ਪਰ ਆਪਣੇ ਵਾਸਤੇ ਕੀ ਕਰਦੇ ਆਂ? ਸੋਹਣੀ ਮ ਮਠਾਈ ਲਿਆਨੇ ਆਂ ਗੁਲਾਬ ਜਾਮੁਨ ਮੰਗਾਲੇ, ਘਰ ਵਿੱਚ ਮੰਮੀ-ਡੈਡੀ ਵੀ ਸੱਸ-ਸਹੁਰੇ, ਸਾਰਿਆ ਨੂੰ ਬੈਠ ਕੇ ਰੋਟੀ ਸਾਰਿਆ ਨੇ ਕੱਠੇ ਬੈਠ ਕੇ ਸੋਹਣੀ ਖਾ ਲਈ। ਆਪਣਾ ਓਨਾ ਨਾ ਬੈਠ ਕੇ ਸੋਹਣੀਆ ਗੱਲਾਂ ਕਰ ਲਈਆ, ਇਹ ਤੋ ਬੜੀ ਅਹ ਚੀਜ ਕਿਹੜੀ ਆ ਵੀਰ ਜੀ! ਨਾਲੇ ਚਾਰ ਲੋਕਾ ਨੂੰ ਆਪਾਂ ਲੈ ਵੀ ਜਾਨੇ ਆ ਆ ਵੀ ਜਾਂਦੇ ਨੇ, ਨਾਲ ਖਾ ਵੀ ਜਾਂਦੇ ਨੇ, ਨਾਲੇ ਇਨਾਮ ਵੀ ਰੱਖੀ ਜਾਂਦੇ ਨੇ, ਵੀਰੇ!
ਹੈਲੋ।
ਜੀ ਵੀਰੇ?
ਵਾਜ ਨੀ ਆਈ।
ਹਾ ਆਵਾਜ ਨੀ ਆ ਰਹੀ ਸੀ, ਮੈਂ ਅ ਅੱਛਾ ਹੁਨ ਆ ਰਹੀ ਆ
ਹਾਂਜੀ
ਹਾਂ, ਕਦੇ- ਕਦੇ ਵੀਰ ਜੀ, ਇੱਕਦਮ ਨੈੱਟਵਰਕ 'ਚ ਨਾ ਉੱਡ ਜਾਦਾ
ਹਾਂਜੀ- ਹਾਂਜੀ ਇਹ ਪ੍ਰੋਬਲਮ ਈ ਹੋਊ ਪਿੱਛੇ ਤੋਂ ਕੋਈ ਨਾ ਮੂੰਗਫਲੀ ਖਾਧੀ
ਉਈ ਤਾਂ ਗੱਲ ਆ ਬਸ ਕੁਛ ਨੀ ਵੀਰੇ ਬੈਠੇ ਸੀਗੇ, ਹੁਣ, ਮੈਂ ਬੋਲਿਆ ਚਲੋ ਵੀਰੇ ਨਾਲ ਗੱਲ ਕਰੋ ਤੁਹਾਡਾ ਹੀ ਫੋਨ ਆ ਗਿਆ, ਥੋੜਾ ਵਧੀਆ ਲੱਗਦਾ ਫਿਰ ਗੱਲਬਾਤ ਕਰ। ਕੀਹੇ ਨਾ ਇੱਧਰ ਦੀਆਂ ਥੋੜੀਆਂ ਆਪਣੀਆਂ ਘਰ ਦੀਆਂ ਗੱਲਾਂ, ਵੀ ਮਤਲਬ ਐਵੇਂ
ਹਾਂਜੀ- ਹਾਂਜੀ, ਬਿਲਕੁਲ-ਬਿਲਕੁਲ। ਖੁਲਿਆ, ਮੈਂ ਤਾਂ ਕਹਿਣਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾ, ਵੀ ਆਦਤ ਪਾਓ।
ਬਿਲਕੁਲ ਸਹੀ ਗੱਲ ਆ, ਨਹੀਂ ਵੀਰ ਜੀ ਜ਼ਰੂਰ, ਬਿਲ
ਹਾਂਜੀ, ਸੇਵਿੰਗ ਕਰਨ ਵਧੀਆ ਉਹਦਾ ਦੇਖੋ ਕੋਈ ਸਕੂਲ ਦੀ ਚੀਜ਼ ਆ ਜਾਂ ਕੋਈ ਹੋਰ ਚੀਜ਼ ਲੋੜ ਬੰਦਾ ਲੈ ਲੈਂਦਾ।
ਹਾਂਜ
ਬੱਚਿਆਂ ਨੂੰ ਆਪ ਹੀ ਖੁਸ਼ ਹੋ ਕੇ ਲੈਂਦੇ ਵੇ, ਹੈਗੇ ਮੇਰੇ ਕੋਲ ਪੈਸੇ ਹਨਾ।
ਨਹੀਂ ਇਹਨਾਂ ਦੇ ਹੱਥ 'ਚ ਨਾ ਵੀਰ ਜੀ, ਫਿਜ਼ੂਲ ਪੈਸਾ ਨਹੀਂ ਦੇਣਾ, ਇਹਨਾਂ ਨੂੰ ਜੋ ਚੀਜ਼ ਲੱਗਦੀ ਐ ਕੀ ਲੱਗਦੀ ਐ, ਜੇ ਇਹਨਾਂ ਨੇ ਕਿਹਾ ਵੀ ਸਾਨੂੰ- ਸਾਨੂੰ ਬੈਗ ਚਾਈਦਾ ਠੀਕ ਆ ਬੈਗ ਚਾਈਦਾ, ਪਰ ਤੇਰਾ ਪਹਿਲਾਂ ਬੈਗ ਕਿੱਥੇ ਆ, ਹਾਂ ਇਹਨੂੰ ਕੀ ਹੋਇਆ ਤੇਰੇ ਬੈਗ ਨੂੰ ਕਿਤੋ ਫਟਿਆ ਜਾਂ ਟੁੱਟਿਆ ਜਦੋਂ ਇਹ ਤੇਰ ਕੋਲ ਸਹੀ ਸਲਾਮਤ ਬੈਗ ਆ, ਫੇਰ ਤੈਨੂੰ ਦੂਜੇ ਬੈਗ ਦੀ ਕੀ ਲੋੜ ਆ। ਇਹਨਾਂ ਨੂੰ ਪਿਆਰ ਨਾਲ ਸਮਝਾਣਾ ਸਾਨੂੰ ਜ਼ਰੂਰੀ ਆ, ਤੇ ਇਹਨਾਂ ਨੇ ਜੇੜੀ ਵੀ ਚੀਜ਼ ਜਿਸ ਜਿਸ ਟਾਈਮ ਵੀ ਮੰਗੀ, ਉਸੇ ਟਾਈਮ ਸਾਨੂੰ ਹਾਜ਼ਰ ਨਹੀਂ ਕਰਨੀ ਚਾਈਦੀ ਵੀਰੇ, ਸਾਨੂੰ, ਹਾਂ ਸਾਨੂੰ ਇਹਨਾਂ ਦੇ ਮੂਹਰੇ ਥੋੜਾ ਜਿਹਾ, ਇੱਕ, ਮੰਨ ਲਓ ਕੋਈ ਨਾਟਕ ਕਰਕੇ ਦਿਖਾਣਾ ਚਾਈਦਾ। ਨਾ, ਹਜੇ ਨਾ ਪੁੱਤ ਕੋਈ ਨੀ ਸਾਨੂੰ ਪੈਸੇ ਆਣ ਦੇ ਪੈਸੇ ਆਣ ਦੇ ਬਾਅਦ ਲੈ, ਫਿਰ ਇਹਨਾਂ ਨੂੰ ਲੱਗਦਾ ਵੀ ਨਹੀਂ ਸਾਡੇ ਮਾਂ -ਪਿਓ, ਪਤਾ ਨੀ ਕਿਵੇਂ ਕਰ ਰਹੇ ਨੇ, ਫੇਰ ਥੋੜਾ ਜਿਹਾ ਇਹਨਾਂ ਨੂੰ ਉਸ ਟਾਈਮ ਨਾਲ ਸਮਝ ਆ ਜਾਂਦੀ ਆ ਹਨਾ। ਵੀ ਕੀ ਕਰਨਾ ਕੀ ਨਹੀਂ ਕਰਨਾ ਉਸ ਟੈਮ ਬਾਰੇ, ਇਹਨਾਂ ਨੂੰ ਮਾਰ ਕੇ ਜਾਂ ਇਹਨੂੰ ਗੁੱਸਾ ਨਹੀਂ ਕਰਨਾ, ਇਹਨਾਂ ਨੂੰ ਇਹੀ ਚੀਜ਼ਾਂ ਪਿਆਰ ਨਾਲ ਸਮਝਾ ਕੇ ਹਨਾ ਵੀ ਮੰਨ ਵੀ ਜਾਂਦੇ ਨੇ ਉਸ ਟੈਮ ਇਹ ਗੱਲਾਂ, ਛੋਟੇ ਹੁੰਦੇ ਨੇ ਵੀਰ ਜੀ ਕੋਈ ਗੱਲ ਨੀ ਹਨਾ।
ਹਾਂਜੀ- ਹਾਂਜੀ ਸਹੀ ਗੱਲ।
ਇਹ ਗੱਲਾਂ ਨੇ, ਲੈ ਵੀ ਦੇਣੀਆਂ ਚਾਹੀਦੀਆਂ, ਕਿਉਂਕਿ ਏ ਚਲੋ
ਹਾਂ ਚਲੋ ਜੋ ਜ਼ਰੂਰਤ ਆ ਜਿਹੜੀ ਚੀਜ਼ ਉਹ ਤਾਂ ਲੈ ਕੇ ਦੇਣੀ ਚਾਈਦੀ ਆ। ਪਰ ਐਨੀ ਵੀ ਆਸਾਨੀ ਨਾਲ ਦਿਉ ਬੱਚੇ ਨੂੰ ਪੁਸ ਪੈ ਜੇ ਬੱਚਾ ਫੇਰ ਉਹ ਚੀਜ਼ ਵੀ ਮੰਗੇ ਜਿਹਦੇ ਉਹਨੂੰ ਜ਼ਰੂਰਤ ਨਹੀਂ ਹੈਗੀ।
ਹਾਂਜੀ, ਹਾਂਜੀ ਬਿਲਕੁਲ ਉਈ, ਉਈ। ਇਹੋ ਗੱਲਾਂ ਨੇ, ਡਾਇਰੈਕਟਲੀ ਕੋਈ ਵੀ ਚੀਜ਼ ਆਪਾਂ ਇਹਨਾਂ ਨੂੰ ਹਾਜ਼ਰ ਨੀ ਕਰਨੀ, ਵੀ ਹਾਂ ਕੋਈ ਨੀ ਪੁੱਤ ਤੈਨੂੰ ਇਹ ਚਾਹੀਦੀ ਐ। ਕੀ ਲੋੜ ਆ, ਹੁਣ ਤੇਰੇ ਕੋਲ ਜਦੋਂ ਆ ਤੂੰ ਸਾਰ, ਜਿੰਨਾ ਹੋ ਸਕੇ ਸਾਰਨਾ। ਚਾਹੇ ਅਸੀਂ ਕਿੰਨੇ ਵੀ ਪੈਸੇ ਵਾਲੇ ਬਣ ਜਾਈਏ।
ਬੱਚਾ ਆਪ ਸੇਵਿੰਗ ਕਰਨ ਲੱਗੇ ਨਾ‌।
ਬਿਲਕੁਲ ਇਹੀ
ਉਹਨੂੰ ਐਹਿਮੀਅਤ ਪਤਾ ਲੱਗੇ ਨਾ ਪੈਸੇ ਦੀ, ਵੀ ਕਿਵੇਂ ਆ
ਸਈ ਗੱਲ ਆ, ਫੇਰ ਅੱਗੇ ਏਨਾਂ ਨੂੰ ਏਨਾਂ ਦਾ ਈ ਭਲਾ ਵੀਰ ਜੀ ਹੋਰ ਕੀ ਆ ਫੇਰ
ਹਾਂਜੀ, ਹਾਂਜੀ ਮੇਨਤ ਵੀ ਅੱਗੇ ਫੇਰ ਈ ਕਰਨਗੇ ਜੀ।
ਸਈ ਗੱਲ ਏ ਵੀਰੇ ਸਈ ਗੱਲ ਆ।
ਜਿਨਾਂ ਦੇ ਕੋਲ ਸਾਰੀ ਚੀਜ ਹਰੇਕ ਚੀਜ ਹੋਈ ਤਾਂ ਏਨਾਂ ਨੇ ਮੈਨਤ ਕਾਦੀ ਕਰਨੀ ਓਨਾਂ
ਹੂੰ, ਨਈ ਏ ਤਾਂ ਗੱਲ ਸਈ ਆ ਬਿਲਕੁਲ ਵੀਰੇ।
ਏ ਮੈਤਾ ਐਈ ਕੇਨਾ।
ਸਈ ਗੱਲ ਆ ਵੀਰੇ।
ਹਾਂਜੀ, ਹਾਂਜੀ।
ਚਲੋ, ‌ ਠੀਕ ਆ ਵੀਰ ਜੀ। ਹਾਂਜੀ ਠੀਕ ਐ ਜੀ ਵੀਰੇ। ਓਕੇ ਜੀ ਸਤਿ ਸ੍ਰੀ ਅਕਾਲ ਵੀਰੇ।
ਸਤ ਸ਼੍ਰੀ ਅਕਾਲ ਜੀ। ਸਤਿ